ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹ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
ਬਸ ਮੇਰੇ ਤੇ ਵਧੀਆ ਹੈ ਤੁਸੀਂ ਦੱਸੋ ਤੁਸੀਂ ਠੀਕ ਹੋ
ਹਾਂ ਹਾਂ ਮੈਂ ਠੀਕ ਹ ਹੋਰ ਕੀ ਕਰ ਰਹੇ ਸੀ
ਕੁਛ ਨ ਬਸ ਬੈਠੇ ਹੋਏ ਸੀ ਫੋਨ ਹੀ ਚਲਾ ਰਹੇ ਸੀ
ਅੱਛਾ ਅੱਛਾ ਹਾਂ ਗਰਮੀ ਆਂ ਕਰਨਾ ਵੀ ਕੀ ਹੈ ਘਰ ਬਹਿ ਕੇ ਹਾਂ ਹੋਰ ਮੰਮੀ ਠੀਕ ਹੈ ਤੁਹਾਡੇ
ਫੋਨ
ਹਾਂ ਹਾਂ ਮੈਂ ਕਿਹਾ ਮੰਮਾ ਠੀਕ ਏ ਬਿਲਕੁਲ ਬਿਲਕੁਲ ਓਹੀ ਤੇ ਹੈਵੇ ਕਰਨਾ ਕੀ ਹੈ ਹੋਰ ਅੱਛਾ ਹਮ ਹਮ ਓਹੀ ਤੇ ਹਜੇ ਪੜ੍ਹਾਈ ਪੁੜਆਈ ਤੇ ਤੁਹਾਡੀ ਸ਼ੁਰੂ ਹੋਈ ਨੀ ਤੇ ਫੇਿਰ ਮੈਂ ਇਹ ਕਹਿ ਰਹੀ ਸੀ ਜਿਵੇ ਫੋਨਾਂ ਚ ਕਹਿੰਦੇ ਪਏ ਨਿਕਲ ਜਾਂਦਾ ਤੇ ਹਾਂ ਮੈਂ ਕਹਿੰਦੀ ਪ ਸੀ ਫੋਨਾਂ ਜਿਵੇਂ ਕਹਿੰਦੇ ਨਿਕਲ ਜਾਂਦੇ ਤੁਸੀਂ ਕੁਛ ਕਰ ਨੀ ਰਹੇ ਹੋ ਜਿਵੇਂ ਵਿਹਲੇ ਉਹ ਹਜੇ ਤੇ ਜਿਵੇਂ ਅੱਗੇ ਕੋਲੇਜ ਸਟਾਰਟ ਹੋਣੀ ਤੇ ਹੋਰ ਟਾਈਮ ਹੈਗਾ ਤੁਹਾਨੂੰ ਤੇ ਹਜੇ ਰਿਜਲਟ ਹੀ ਨਹੀਂ ਆਇਆ ਹੋਣਾ ਨਾ ਫ ਗ੍ਰੈਜੂਏਸ਼ਨ ਦਾ
ਹਾਂ ਜ ਤੇ ਨਹੀਂ ਆਇਆ
ਅੱਛਾ ਅੱਛਾ ਤੇ ਫੇਰ ਹਜੇ ਘ ਹੀ ਉਹ ਕੁਛ ਕਰ ਨੀ ਰਹੇ
ਨਾ ਅਜੇ ਤੱਕ ਤੇ ਕੁਛ ਨੀ ਕਰ ਰਹੀ ਮੈਂ ਸੋਚ ਰਹੀ ਹ ਕੁਛ ਕਰ ਮਤਲਬ ਜਿਵੇਂ ਕੁਛ ਵਰਕ ਫਰੋਮ ਹੋਮ ਟਾਈਪ ਹੋ ਗਿਆ ਜਾਂ ਕੁਛ ਵੀ ਮਤਲਬ ਕੋਈ ਆਪਣਾ ਆਪਣਾ ਸਲਫ ਡਵਲਪ ਕੁਛ ਸਿੱਖ ਲਾਂ ਕੋਈ ਕਮੁਇਨੀ ਸਿੱਖ ਬ ਸੋਚ ਚਿਰ ਹੀ ਆ ਬਸ ਕਰਨ ਨ ਵ ਬਾਰੀ
ਹਾਂ ਇ ਨਾ ਮੈਂ ਨਾ ਵਰਕ ਫਰੋਮ ਹੋਮ ਦੀ ਤੁਸੀਂ ਗੱਲ ਕੀਤੀ ਨਾ ਮੈਂ ਉਹਦੇ ਪਿੱਛੇ ਫੋਨ ਕੀਤੀ ਸੀ ਮੇਨ ਤੇ ਮਤਲਬ ਮੈਂ ਨਾ ਵਰਕ ਫਰੋਮ ਹੋਮ ਜਿਵੇਂ, ਮਤਲਬ ਮੈਂ ਵੇਲਊ ਹੁੰਦੇ ਸੀ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਜਿੰਨਾ ਅੱਜ ਕੱਲ੍ਹ ਪੈਸਾ ਓਨਾ ਹੀ ਥੋੜ੍ਹਾ ਹੈ ਮਹਿੰਗਾਈ ਇੰਨੀ ਹੈ। ਤੇ ਮੈਂ ਨਾ ਥੋੜਾ ਆਪਣਾ ਕੰਮ ਸ਼ੁਰੂ ਕੀਤਾ ਸੀ ਤੇ ਮੈਂ ਕਿਹਾ ਚੱਲ। ਹਾਂ ਤੇ, ਤੇ ਮੈਂ ਕਿਹਾ ਤੁਹਾਡੀ ਮੰਮਾ ਨਾਲ ਵੀ ਗੱਲ ਕਰਾਂਗੀ। ਚਲੋ, ਉਹ ਨੀ ਹੈਗੇ ਤੇ ਚਲੋ ਤੁਹਾਡੇ ਨਾਲ ਤੇ ਮਤਲਬ ਮੈਂ ਵਰਕ ਫਰੋਮ ਹੋਮ ਕੀਤਾ ਅਗਰ ਤੁਸੀਂ ਕੁਛ ਵੀ ਅ ਕਰਵਾਣਾ ਹੋਏ ਲਾਇਕ ਮੈਂ ਸ਼ੁਰੂ ਮੈਂ ਨਾ ਹਰ ਇੱਕ ਚੀਜ਼ ਮਤਲਬ ਜੋ ਮੈਨੂੰ ਡਰ ਆਏਗਾ, ਨਾ ਉਹਦੇ ਅਕੋਰਡਿੰਗ ਜਿਵੇਂ, ਸੋਚੋ ਕਿ ਤੁਸੀਂ ਮੇਰੇ ਕੋਲੋਂ ਕਰੋਸਿਆ ਕਰਵਾਣਾ ਚਾਹੁੰਦੇ ਹੋ। ਜਿਵੇਂ ਅੱਜ ਕੱਲ੍ਹ ਕੀ ਚੈਨ ਵਗੈਰਾ ਚੱਲ ਰਹੀ ਹੈ। ਮੈਂ ਉਹ ਵੀ ਕਰ ਦਿੰਨੀ ਹਾਂ। ਉਸ ਤੋਂ ਬਾਅਦ ਮੈਂ ਸਿਈ ਦਾ ਵੀ ਆਦਾ ਹੈ, ਜਿਵੇਂ ਜ਼ਾਇਨਿੰਗ ਡਰੈਸ ਡਿਜ਼ਾਇਨ ਕਰਉਣੀ ਆ। ਆਈਡੀਆ ਦੇਣਾ, ਕਿਉਂਕਿ ਪਤਾ ਇੱਕ ਗੱਲ ਦੱਸਾਂ ਜੋ ਵੀ, ਵੇਸੇ ਨਾ ਕਿ ਅਗਰ ਮੈਂ ਜੋ ਮੈਂ ਪਾਦੀ ਹਾਂ ਸਭ ਨੂੰ ਪਸੰਦ ਆਦੀ ਹੈ। ਫੇਰ ਮੈਂ ਕੀ ਕਰਦੀ ਹਾਂ ਤੇ ਫਿਰ ਜਿਵੇਂ ਕੋਈ, ਆਈਡੀਆ ਲੈਂਦਾ ਜਾਂ ਆਪਣਾ ਫੈਬਰਿਕ ਮੈਨੂੰ ਪੁੱਛਦਾ ਮੈਂਨੂੰ ਫੈਬਰਿਕ ਵਾਸਤੇ ਅਡਵਾਈਸ ਦੇ ਦਿੰਦੀ ਆ ਮੈਂ ਸੀ ਵੀ ਦਿੰਦੀ ਹਾਂ, ਤੇ ਉਸ ਤੋਂ ਬਾਅਦ ਜਿਵੇਂ ਕਢਾਈ ਹਲਕੀ ਫੁਲਕੀ ਕਢਾਈ ਕਰਨੀ ਹੈ, ਪੈਚਿਸ ਲਗਾਣੇ ਨੇ ਮਤਲਬ ਇਹ ਵਾਲਾ ਜਿਹੜਾ ਸਾਰਾ ਕੰਮ ਹੈ, ਨਾ ਇਹ ਸ਼ੁਰੂ ਕੀਤਾ ਮੈਂ ਕਿਉਂਕਿ ਮੇਰੇ ਚ ਨਾ ਕਰਦੀ ਸੀ ਘਰ ਦਾ ਕਰਦੀ ਸੀ, ਆਪਣਾ ਕੰਮ ਫੇਰ ਮੇਰੀ ਨਾ ਫਰੈਂਡ ਕਹਿਣ ਲੱਗ ਗਈ। ਅੱਛਾ ਕਰਦੀ ਏ, ਤੇ ਬਈ ਤੂੰ ਹਾਂ ਤੂੰ ਸ਼ੁਰੂ ਕਿਉਂ ਨੀ ਕਰਦੀ ਕੰਮ ਇਹ ਨਾ ਮੇਰੀ ਫਰੈਂਡ ਨੇ ਸ਼ੁਰੂ ਕਰਵਾਇਆ, ਮੇਰੇ ਕੋਲ ਕੰਮ ਤੇ ਮੇਰੀ ਹੁਣ ਜਿਵੇਂ ਮੇਰਾ ਫਰੈਂਡ ਸਰਕਲ ਜੋ ਆਪਣਾ ਉਹ ਤੇ ਮੇਰਾ ਬਣ ਜਾਂ ਕੰਮ ਕਰਨ ਚ, ਪਰ ਮੈਂ ਚਾਹੁੰਦੀ ਪਿਆ ਚੱਲ। ਕੋਈ ਨੀ ਅਗਰ ਮੈਂ ਕਰ ਰਹੀ ਹਾਂ। ਤੇ ਜੋ ਮੇਰੇ ਨੋਨ ਚ ਹੈਗੇ ਨੇ ਮੈਂ ਉਹਨਾਂ ਨੂੰ ਬੋਲਾਂ ਕੀ ਦੱਸਾਂ। ਆਪਣੇ ਬਾਰੇ ਕੰਮ ਬਾਰੇ ਹਨਾ, ਕੀਤਾ ਕੀ ਔ ਵੀ ਕਰਵਾ ਲੈਣ ਹਾਂਜੀ। ਜਿਵੇਂ ਅੱਜ ਕੱਲ੍ਹ ਚੱਲ, ਚਲ ਰਿਹਾ, ਹੂੰ।
ਮੈਂ ਵੀ ਤਾਂ ਤੁਹਾਡੀ ਕਾਫ਼ੀ ਮੈਂ ਵੀ ਨਾ ਤੁਹਾਡੀ ਕਾਫੀ ਡ੍ਰੈੱਸ ਦੇਖਿਆ ਤੇ ਫਿਰ ਮੈਨੂੰ ਵੀ ਬੜੀ ਪਸੰਦ ਆਂਦੀ ਹੈ, ਤੇ ਮੇਰੀ ਮੰਮਾ ਨੂੰ ਵੀ ਬੜੀ ਪਸੰਦ ਆਦੀਆਂ ਹੈ। ਤੇ ਮੇਰੀ ਮੰਮਾ ਵੀ ਪੁੱਛਦੇ ਰਹਿੰਦੇ ਆ ਕਿ ਇਹ ਕਿਥ ਉਹ ਡਰੈਸਿਸ ਸ ਆਦੇ ਹੋਣਗੇ। ਕਿਉਂਕਿ ਦੇਖੋ ਜੋ ਵਿਚਾਰੇ ਪਣ ਜਾਾਈ ਨਾ ਸਭ ਨੇ ਪਾਏ ਹੁੰਦੇ ਆ, ਤੇ ਫਿਰ ਆਪ ਦਾਂ ਵੀ ਦਿਲ ਨੀ ਕਰਦਾ ਕਿ ਅਸੀਂ ਵੀ ਐਵੇਂ ਚੀਜ਼ ਪਾਈਏ ਤੇ ਖੁਦ ਦਾ ਵੀ ਮਨ ਕਰਦਾ ਕਿ ਕੁੱਛ ਡਿਫਰੈਂਟ ਹੀ ਪਾਈਏ ਸਭ ਡਿਫਰੈਂਟ ਪਾਈਏ, ਤੇ ਮੰਮਾ ਪੁੱਛ ਰਹੀ ਸੀ, ਇਹਨਾਂ ਨੂੰ ਪੁੱਛਾਂਗੀ। ਆਉਂਦੇ ਨੇ ਆਪਣੇ ਆਪ ਸੀਂਦੇ ਨੇ, ਜਾਂ ਲੈ ਕੇ ਆਂਦੇ ਨੇ ਤੇ ਫੇਰ ਮੈਨੂੰ ਅੱਜ ਪਤਾ ਲੱਗਿਆ ਤੁਸੀਂ ਆਪ ਮਤਲਬ ਆਪਣੇ ਆਪ ਹੀ ਆਪਣਾ ਡਿਜ਼ਾਇਨ ਕਰ ਲੈਂਦੇ ਓ।
ਹਾਂ ਮੈਂ ਤੇ ਹਾਂ ਮੈਂ ਪਤਾ ਕੀ ਕਰਦੀ ਹਾਂ ਮੈਂ ਨਾ ਜਿਵੇਂ ਹਾਂ ਬਿਲਕੁਲ ਜਿਵੇਂ ਮੈਨੂੰ ਜਿਵੇਂ ਲਾਈਕ ਤੁਹਾਡ ਕੋਈ ਆਈਡੀਆ। ਪਿਆ ਆਈਡੀਆ ਤੇ ਬੰਦੇ ਦਿਮਾਗ ਵਿੱਚ ਆਉਂਦਾ ਸੀ ਐਵੇਂ ਸਣਾ ਮੈਨੂੰ ਨਾ ਜੋ ਆਈਡੀਆ ਆਉਂਦਾ ਨਾ ਕਿ ਮੈਂ ਸੁਆਣਾ ਸਿਲਣਾ ਫੇਰ ਮੈਂ ਉਹਦੇ ਕੋਡਿੰਗ ਨਾ ਫੈਬਰਿਕ ਦੇ ਮਾਰਕੀਟ ਵਿਚ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਪੀਤਾਂ ਚੋਂ ਵੀ ਮਿਲ ਜਾਂਦੇ ਨੇ ਕਿਉਂਕਿ ਅਹ ਮੈਂ ਫੈਬਰਿਕ ਲੈਣੀ ਆਂ ਫੈਬਰਿਕ ਲੈ ਕੇ ਨਾ ਫਿਰ ਆਪ ਆਪਣੇ ਆਪ ਹੀ ਉਹਦੀ ਕਟਿੰਗ ਕਰਕੇ, ਆਪਣੇ ਆਪ ਹੀ ਡਿਜ਼ਾਇਨ ਕਰ ਲੈਂਦੀ ਆ ਉਹਨੂੰ ਮੈਂ, ਕਿਉਂਕਿ ਮੈਂ ਜਦੋਂ ਪਾਉਂਦੀ ਸੀ ਨਾ ਮੇਰੇ ਜਿਵੇਂ ਬੇਟੀ ਦੀ ਜੋ ਟੀਚਰ ਹੈ ਉਹ ਮੇਰੀ ਫਰੈਂਡ ਹੀ ਆ। ਕਿਸਮ ਦੀ ਉਹਨੂੰ ਬਹੁਤ ਪਸੰਦ ਆਉਂਦੇ ਸੀ, ਉਹ ਮੈਨੂੰ ਇਹ ਕਹਿੰਦੀ ਸੀ ਕਿ ਆਪ ਕਰ ਤੇ ਕਿਉਂ ਨੀ ਆਂ ਬੁਟੇਕ ਕੰਮ ਸ਼ੁਰੂ ਤੇ ਫੇਿਰ ਮੈਂ ਕਿਹਾ ਚੱਲ ਠੀਕ ਹੈ ਅਗਰ ਮੇਰੇ ਤਿੰਨ ਚਾਰ ਵੀ ਕਸਟਮਰ ਬਣ ਜਾਂਦੇ ਨੇ ਤੇ ਅੱਜ ਕੱਲ ਹੈ ਵੀ ਮਹਿੰਗਾਈ ਦਾ ਜ਼ਮਾਨਾ ਤੇ ਕਿਉਂ ਨਾ ਮੈਂ ਸ਼ੁਰੂ ਕਰ ਹੀ ਲਵਾਂ ਕੰਮ ਤੇ ਇਸ ਕਰਕੇ ਹੁਣ ਟੱਚਵੁਡ ਵੀ ਮੇਰਾ ਅੱਛਾ ਚੱਲ ਰਿਹਾ ਹਾਂ।
ਜੋ ਹੈ ਅਸੀਂ ਸਿਵਾ ਸੂਟ ਸ ਪਾਣੇ ਹਾਂ ਸਵਾਈਆਂ ਲੈ ਲੈਂਦੇ ਆ। ਟੇਲਰ ਦੀ ਮਤਲਬ ਜਿਹੜਾ ਜਿਹਾ ਸੂਟ ਚੀਨੀ 'ਚ ਵੀ ਇਨੀ ਸਵਾਈ ਲੈਂਦੇ ਜਿਵੇਂ ਨੋ ਸੂਟ ਜੋ ਹੁੰਦਾ ਉਹਦੀ ਵੀ ਇੰਨੀ ਸਵਾਈ ਹੁੰਦੀ ਹੈ, ਔਰ ਜਿਦ ਲਾਇਨ ਲਾਈਨਿੰਗ ਲੱ ਜ਼ਿਆਦਾ ਹੁੰਦੀ ਏ। ਤੇ ਫੇਰ ਡਰੈਸਿਸ ਦੀ ਤੇ ਤੋਂ ਵੀ ਜ਼ਿਆਦਾ ਲੈਂਦੇ ਹੋਣਗੇ ਉਹ ਅਸੀਂ ਨਾ ਡਰੈਸਿਸ ਏਨੀ ਸਵਾਈਆਂ, ਸੂਟ ਹੀ ਸਵਾਇਆ ਜ
ਹਾਂ -ਹਾਂ- ਹਾਂ -ਹਾਂ -ਹਾਂ- ਹਾਂ, ਅਰੇ ਮੈਂ ਦੱਸ ਦੇ ਰਹੀ ਆਂ। ਜੋ ਸਵਾਈ ਹੈ ਨਾ ਬਾਜ਼ਾਰ ਵਿਚ ਮੈਂ ਤੁਹਾਨੂੰ ਦੱਸਾਂ ਜੋ ਸੂਟ ਦੀ ਗੱਲ ਕਰ ਰਹੇ ਹੋ ਲਾਈਨ ਲਾਈਨਿੰਗ ਵਾਲੇ ਸੂਟ ਦੀ ਪੰਦਰਾਂ ਸੌ ਰੁਪ ਸਵਾਈ ਹੈ ਹੁਣ ਅਗਰ ਬੰਦਾ ਹਜ਼ਾਰ ਰੁਪਏ ਦਾ ਸੂਟ ਖਰੀਦਿਆ ਪੰਦਰਾਂ ਸੌ ਸਵਾਈ ਦੇਗਾ ਤੇ ਉਹ ਤੇ ਕੁ ਫਾਇਦਾ ਨੀ ਨਾ
ਸਹੀ ਗੱਲ ਏ।
ਹਾਂ ਤੇ ਸਹੀ ਹੈ ਬਸ ਮੇ ਦੇਖੋ ਮੈਂ ਤੇ ਰੇਟ ਵੀ ਹਾਂ ਬਿਲਕੁਲ ਮੈਂ ਰੇਟ ਵੀ ਸਹੀ ਰੱਖ ਕਹਿੰਦੇ ਮੈਂ ਵੀ ਬੋਲਾਂ ਕਿ ਮੈਂ ਜਿਆਦਾ ਰੇਟ ਲੈਣਦੀ ਪਿਆ ਮੈਂ ਰੇਟ ਵੀ ਸਹੀ ਰੱਖੇ ਨੇ ਕਿਉਂਕਿ ਹੈ ਤੇ ਹਜੇ ਮੇਰਾ ਫਰੈਂਡ ਸਰਕਲ ਹੀ ਸਾਰਾ ਅੱਛਾ ਤੁਹਾਡੀ ਮੰਮੀ ਵੀ ਮੇਰੇ ਨੋਨ ਚ ਬਹੁਤ ਅੱਛੇ ਫਰੈਂਡ ਹੈ। ਜਿਵੇਂ ਮਿਲਦੇ ਰਹਿੰਦੇ ਨੇ ਬਾਜ਼ਾਰ ਗੁਰਦੁਆਰੇ ਤੇ ਮੇਰੇ ਕੋਲ ਨੰਬਰ ਸੀ ਮੈਂ ਕਿਹਾ ਚੱਲ ਕੋਈ ਨੀ ਮੈਂ ਆਪਣੇ ਬਾਰੇ ਦੱਸ ਤੇ ਮੈਂ ਆਪਣੀ ਵਟਸਪ ਮੈਂ ਆਪਣਾ ਨੇ ਇੱਕ ਪੇਜ ਵੀ ਬਣਾਇਆ ਤੇ ਮੈਂ ਤੁਹਾਨੂੰ ਓਦਾ ਲਿੰਕ ਸ਼ੇਰ ਕਰਾਂਗੀ ਆਪਣੇ ਪੇਜ ਦਾ ਤੇ ਓਥੋਂ ਤੁਸੀ ਰੀਲਸ ਵੀ ਦੇਖ ਸਕਦੇ ਹੋ ਤੇ ਉੱਥੇ ਅਗਰ ਤੁਹਾਨੂੰ ਕੁਛ ਬਣਵਾਉਣਾ ਹੋਏ ਕੁਛ ਕਰਨਾ ਹੋ ਕੁਛ ਵੀ ਪਸੰਦ ਆਏ ਤੇ ਦੱਸਣਾ ਕਿਉਂਕਿ ਅਹ ਪਤਾ ਅੱਜ ਕੱਲ ਜਿਵੇਂ ਬੱਚਿਆਂ ਦੀ ਡੀਮਾਂਡਾ ਬੜੀਆਂ ਮਹਿੰਗਾਈ ਦਾ ਜ਼ਮਾਨਾ ਹੈ ਤੇ ਕਿਉਂ ਨੀ ਮੈਂ ਇਹ ਸੋਚਿਆ ਕਿ ਚੱਲ ਆਪਣਾ ਜਿੰਨਾ ਕੰਮ ਹੋ ਸਕਦਾ ਬੰਦਾ ਆਪਣੇ ਘਰ ਵੇਹਲਾ ਹੀ ਤੇ ਬੈਠਾ ਕਿਉਂਕਿ ਬੱਚੇ ਚਲੇ ਜਾਂਦੇ ਨੇ ਸਕੂਲ ਬੇਟੀ ਦਾ ਤੁਹਾਨੂੰ ਪਤਾ ਕੋਲੇਜ ਹੋ ਗਿਆ ਤਮ ਬੱਚੇ ਚਲੇ ਜਾਂਦੇ ਨੇ ਸਕੂਲ ਫੇਰ ਉਸ ਤੋਂ ਬਾਅਦ ਮੈਂ ਵਿਹਲੀ ਰਹਿੰਦੀ ਹਾਂ ਸਵੇਰ ਦੇ ਟਾਈਮ ਕਿਉਂਕਿ ਲੰਚ ਬਣਾਉਣਾ ਹੁਣੇ ਇਕ ਵਜੇ ਕਿਚਨ ਵਿੱਚ ਜਾਵਾਂਗੀ ਨਾਸ਼ਤਾ ਹਜੇ ਸਕੂਲ ਜਾਂਦੇ ਨੇ ਅੱਠ ਨੌ ਵਜੇ ਨਿੱਬੜ ਜਾਂਦਾ ਹੈ ਤੇ ਉਸ ਤੋਂ ਬਾਅਦ ਵਿਹਲੀ ਆਾਂ ਫੇਿਰ ਮੈਂ ਕਿਹਾ ਚੱਲ ਕਿਉਂ ਨਾ ਮੈਂ ਨਾ ਫੇਿਰ ਅਗਰ ਸਾਰੇ ਮੈਨੂੰ ਕਹਿ ਹੀ ਰਹੇ ਨੇ ਇੱਕ ਵਾਰੀ ਮੈਂ ਟਰਾਈ ਕਿਉਂ ਨੀ ਕਰਦੀ ਘੁੰਮ ਹੋਮ ਦਾ ਅਗਰ ਚੱਲ ਗਿਆ ਠੀਕ ਤੇ ਦੇਖੀ ਜਾਏਗੀ ਬਾਕੀਤੇ ਵਾਹਿ ਹਾਂ ਵਾਹਿਗੁਰੂ ਦੀ ਮਰਜ਼ੀ ਹੈ ਹਾਂਜੀ
ਇਸ ਤੇ ਕੁਛ ਹਰਜ਼ ਨਹੀਂ ਚੱਲ ਗਿਆ ਤੇ ਵਧੀਆ ਨਹੀਂ ਚੱਲਿਆ ਤੇ ਕੋਈ ਗੱਲ ਨੀ ਇਹ ਵੀ ਹੈ ਨਾ
ਨੀ ਹਾਂਜੀ ਬਸ ਜਿਵੇਂ ਮੇਰੇ ਹੁਣ ਦੋ ਤਿੰਨ ਤੇ ਹਾਂ ਦੇਖੋ ਪਤਾ ਜੋਂ ਹੁਣ ਜਿਵੇ ਮੇਰੇ ਦੋ ਤਿੰਨ ਕ ਬਣ ਗਏ ਜਿਵੇਂ ਤੇ ਉਹਨਾਂ ਉਹ ਤੇ ਕਰਦੇ ਪਏ ਨੇ ਕੰਮ ਕਰਵਾਉਂਦੇ ਪਏ ਨੇ ਮੇਰੇ ਬਿਲਲਕ ਹੁਣ ਮੈਂ ਚਾਹੁੰਦੀ ਹਾਂ ਅਗਰ ਫਿਰ ਮੈਨੂੰ ਨਾ ਫਿਰ ਉਹੀ ਸ਼ੌਂਕ ਆਉਂਦਾ ਨੇ ਹੁਣ ਸਾਡਾ ਕੰਮ ਜ਼ਿਆਦਾ ਫੈਲੇ ਕਿਉਂਕਿ ਮੈਨੂੰ ਹੋ ਸਕਦਾ ਕਿ ਅੱਗੋਂ ਮੈਨੂੰ ਕਿਸੇ ਨੂੰ ਲਗਾਣਾ ਵੀ ਪ ਆਪਣੇ ਨਾਲ ਹੈਲਪ ਵਾਸਤੇ ਤੇ ਮੈਨੂੰ ਲਗਾ ਲਾਂਗੇ ਹਾਂ।
ਕੁਛ। ਬਾਕੀ ਤੁਸੀਂ ਸਾਨੂੰ ਜਗ੍ਹਾ ਦੱਸੀ ਸਵਾਇਆ ਤੁਸੀਂ ਤੁਹਾਡੇ ਕੋਲੋਂ
ਬਿਲ ਬਿਲਕੁਲ- ਬਿਲਕੁਲ ਦੇਖੋ ਫਸਟ ਟਾਈਮ ਸੁ ਆਓਗੇ ਬਿਲਕੁਲ- ਬਿਲਕੁਲ। ਗੁ ਕਿਉਂ ਨਹੀਂ ਦਾਂਗੇ ਕਿਉਂਕਿ ਫਸਟ ਟਾਈਮ ਸਵਾਓਗੇ ਤੇ ਤੁਹਾਨੂੰ ਅੱਛਾ ਖਾਸਾ ਡਿਸਕਾਊਂਟ ਮਿਲੇਗਾ ਫਿਕਰ ਨਾ ਕਰੋ। ਫਸਟ ਟਾਈਮ ਤੇ ਅੱਛਾ ਖਾਸਾ ਡਿਸਕੌਂਟ ਮਿਲੇਗਾ ਹਾਂ ਕਿਉਂਕਿ ਕਿ ਮੈਨੂੰ ਵੀ ਆਪਣਾ ਕਿ ਆਪਣਾ ਕਸਟਮਰ ਬਣਾਣਾ ਅੱਗੇ ਹਨਾ ਮੈਨੂੰ ਵੀ ਆਪਣੀ ਗੁੱਡਵਿਲ ਬਣਾ ਕੇ ਚੱਲਣੀ ਹੈ ਇਸ ਕਰਕੇ ਤੇ ਮੈਂ ਤੁਹਾਨੂੰ ਪਹਿਲੀ ਵਾਰੀ ਤੇ ਬਹੁਤ ਅੱਛਾ ਡਿਸਕਾਊਂਟ ਦਾਂਗੀ ਔਰ ਜਿਵੇਂ ਤੁਸੀਂ ਬੋਲੋਗੇ ਐਜ ਏ ਟਿਜ਼ ਓਵੇਂ ਬਣਾ ਕੇ ਦਾਂਗੀ। ਤੋਂ ਜੋ ਵੀ ਕੱਪੜਾ ਸਿਲਵਾਓਗੇ ਜਿਵੇਂ ਮੈਂ ਕੀਰਿੰਗ ਦੀ ਗੱਲ ਕਰ ਰਹੀ ਹਾਂ ਅਗਰ ਹਾਂ ਤੁਸੀਂ ਕੋਈ ਵੀ ਡਿਜ਼ਾਇਨ ਜਿਵੇਂ ਕੀਰਿੰਗ ਵੀ ਕਹਿ ਰਹੇ ਹੋ ਜਿਵੇਂ ਕਰੋਸ਼ੀਆ ਵੀ ਐ ਵੀ ਦੋ ਤਿੰਨ ਕੰਮ ਹੈ ਜਿਵੇਂ ਜਿਵੇਂ ਤੁਸੀਂ ਚਾਹੋਗੇ ਉਵੇਂ ਮੈਂ ਕਰਦਾਂਗੀ ਤੇ ਤੁਹਾਡੀ ਮਰਜੀ ਦਾ ਬਈ ਟ੍ਰਾਈ ਕਰਾਂਗੀ, ਆਪਣਾ ਐਫਰਟ ਲਗਾਵਾਂਗੀ ਹੰਡਡ ਪਰਸੈਂਟ ਕਿ ਤੁਹਾਨੂੰ ਪਸੰਦ ਆਏ ਕਿਉਂਕਿ ਮੈਂ ਨਾ ਅੱਗੇ ਕਸਟਮਰ ਲੈ ਕੇ ਜਾਣਾ ਆਪਣੇ ਨਾਲ
ਹਾਂਜੀ ਉਹ ਨਾ ਜਿਵੇਂ ਮੈਂ ਰੋਸ਼ਡ ਦਾ ਨਾ ਸਨਫਲਾਵਰ ਦੇਖਿਆ ਸੀ ਔਨਲਾਈਨ ਤੇ ਮੈਨੂੰ ਨਾ ਬੜਾ ਪਸੰਦ ਆਇਆ ਸੀ ਤੇ ਉਹ ਨਾ ਕਾਫੀ ਜ਼ਿਆਦਾ ਮਹਿੰਗਾ ਸੀ ਮੈਂ ਕਿਹਾ ਇੰਨਾ ਮਹਿੰਗਾ ਲੈ ਕੇ ਮੈਂ ਕੀ ਕਰਾਂਗੀ ਤੇ ਫੇਰ ਮੇਰੀ ਮੰਮਾ ਨੂੰ ਤੇ ਕਰੋਸ਼ੀਆ ਇੰਨਾ ਕਰਨਾ ਆਂਦਾ ਨੀ ਤੇ ਤੁਹਾਨੂੰ ਸਨਫਲਾਵਰ ਆਂਦਾ ਹੈ ਕਰੋਸ਼ੀਆ ਦਾ
ਬਿਲਕੁਲ- ਬਿਲਕੁਲ ਮੈਂ ਬਹੁਤ ਸਾਰੇ ਬਣਾਏ ਨੇ ਮੈਂ ਤੁਹਾਨੂੰ ਫੋਟੋ ਵੀ ਦਿਖਾ ਦਾਂਗੀ, ਸਨਫਲਾਵਰ ਦੀ ਈਵੀ ਲਾਈ ਟਮੈਟੋ ਬੀਅਰ ਅ ਜਿਹੜ ਜਹੀ ਤੁਸੀਂ ਦੇਖੀ ਹੋਣੀ ਏ ਅਹ ਜਿਹੜੀ ਇੱਕ ਉੱਤੇ ਕਰੋ ਤੇ ਬੁਕਕੇ ਬੰਦ ਤੇ ਤੇ ਓਦੀ ਫਰੋਕ ਨੀਚੇ ਕਰੋ ਡੋਲ ਬਣ ਜਾਂਦੀ ਹੈ, ਦੇਖਿਆ ਤੁਸੀਂ ਮੈਂ ਉਹ ਵੀ ਬਣਾਈ। ਮੈਂ ਹਾਂ ਐਵੇਂ ਕਰਨਾ ਤੁਸੀਂ ਨਾ ਮੈਂ ਤੁਹਾਨੂੰ ਆਪਣਾ ਲਿੰਕ ਸ਼ੇਅਰ ਕਰਾਂਗੀ ਉਹਦੇ ਤੇ ਜਾ ਕੇ ਤੁਸੀਂ ਸਾਰੇ ਦੇਖ ਲੈਣਾ। ਠੀਕ ਹੈ ਜੋ ਜੋ ਮੈਂ ਬਣਾਇਆ ਉਸ ਤੋਂ ਬਾਅਦ ਮੈਂ ਵਟਸਐਪ ਤੇ ਵੀ ਲ ਪਾਂ ਦੀ ਰਹਿੰਦੀ ਆ ਸਟੋਰੀ ਤੁਸੀਂ ਕਦੀ ਦੇਖ ਤੁਹਾਡਾ ਨੰਬਰ ਹੀ ਨਾ ਮੰਮਾ ਦਾ ਨੰਬਰ ਹੈ ਮੰਮਾ ਦੇ ਨੰਬਰ ਤੇ ਸੈਟ ਕਰਨਾ ਜਿੜ ਚੋਰੀ ਮੇਰੀ ਤੇ ਤੁਹਾਨੂੰ ਸਾਰਾ ਪਤਾ ਲੱਗੇਗਾ ਬ ਕੀ ਕੀ ਕਰ ਸਕਦੀ ਆ ਮੈਂ ਠੀਕ ਹੈ ਤੇ ਚੈੱਕ ਕਰਨਾ ਤੇ ਹਾਂ ਤੇ ਮੈਨੂੰ ਜ਼ਰੂਰ ਮੰਮਾ ਨੂੰ ਕਹਿਣਾ ਮੈਨੂੰ ਮਿਲਣਗੇ ਜ਼ਰੂਰ ਮੰਮਾ ਨੂੰ ਦੱਸਣਾ ਮੇਰੇ ਬਾਰੇ ਹੈਂ ਤੇ ਗੱਲ ਕਰਨਾ ਸਾਰੀ ਫਿਰ ਚਲੋ ਠੀਕ ਹੈ ਫਿਰ ਦੱਸਣਾ ਮੰਮਾ ਨੂੰ ਅਤੇ ਗੱਲ ਕਰਾਉਣਾ ਵੀ ਓਕੇ
ਹਾਂਜੀ ਠੀਕ ਹੈ ਫਿਰ ਠੀਕ ਹੈ ਸਤਿ ਸ਼੍ਰੀ ਅਕਾਲ